ਦੋ।
ਕਿ ਹਾਲ ਚਾਲ ਨੇ?
ਵਧੀਆ, ਤੂੰ ਸੁਣਾ?
ਵਧੀਆ-ਵਧੀਆ, ਹੋਰ ਕੀ ਕਰਨੀ ਪਈ ਏ।
ਮੈਂ ਤੇਰੇ ਨਾਲ ਗੱਲ ਕਰਨ ਦੀ ਆ।
ਸਹੀ ਅ।
ਹੰ, ਤੇਰੀ ਅਵਾਜ਼ ਫ਼ੇਰ ਬਹੁਤ ਘਟ ਆਂਦੀ ਏ।
ਓ ਅੱਗੇ ਲਾਉਣਾ ਪਏਗਾ
ਹੋਰ
ਅੱਜ ਤੇ ਮੌਸਮ ਠੰਡਾ ਹੋ ਗਿਆ।
ਹੰ
ਹੰ
ਉਹ ਉਹ ਖ਼ਬਰ ਸੁਣੀ ਸੀ ਤੂੰ, ਇੱਕ ਬੱਚਾ ਅੰਬਾਲੇ
ਆਹੋ, ਬੋਰਵੈਲ ਚ ਡਿੱਗ ਗਿਆ ਸੀ, ਮਰ ਗਿਆ ਉਹ ਨਿਕਲ ਗਿਆ ਹੈਗਾ ਨਾ।
ਅੱਛਾ
ਹਾਂ ਅੱਜ ਸਵੇਰੇ ਹੀ ਓਹਨੂੰ ਪ੍ਰਭ ਦਸਦਾ ਪਿਆ ਸੀ।
ਹਾਂ ਸਾਢੇ ਤਿੰਨ ਵਜੇ ਕੱਢਿਆ ਕਹਿੰਦੇ।
ਆੋ ਇਹ ਖੋਲ ਕੇ ਧਰ ਦਿੰਦੇ ਨੇ। ਐਵੇਂ ਫ਼ੇਰ ਓਹਿ ਹੈ ਕ ਢੱਕਣ ਢੁੱਕਣ ਲਾ ਦੇਣ ਕੋਈ ਉਹਦੇ ਤੇ।
ਪਾਕਿਸਤਾਨ ਦੇ ਵਿੱਚ ਅਗਰ ਐਵੇਂ ਕੋਈ ਖੋਲਦੇ ਨਾ ਇਹਨੂੰ ਤੇ ਉਹਦਾ ਫਾਈਨ ਏ ਬਹੁਤ ਵੱਡਾ। ਹੋਰ ਜਾ ਜਾਨ ਚਲੀ ਗਈ ਦਸ ਬੱਚੇ ਦੀ।
ਕਿੰਨੀ ਵਾਰ ਤੇ ਹੋ ਗਿਆ ਹੋਇਆ ਵੇ।
ਦੋ ਸੌ ਵੀਹ ਫੁੱਟ ਕਿੰਨਾ ਜ਼ਿਆਦਾ ਹੁੰਦਾ?
ਹਾਂ ਬਹੁਤ ਵਾਰ ਹੋ ਗਿਆ ਹੋਇਆ
ਹਾਂ ਮਤਲਬ ਹਰ ਵਾਰ ਥੋੜੀ ਕੋਈ ਬਚ ਜਾਂਦੈ, ਪਿਛਲੀ ਵਾਰ ਵਿ ਉਹ ਬਚ
ਹੋਰ ਕੀ।
ਹੰ ਹੋਰ ਦੱਸ?
ਛੱਡ ਦਿੰਦੇ ਨੇ ਖੁੱਲ੍ਹੇ।
ਹੰ
ਫਿਰ ਪਛਤਾਉਂਦੇ ਨੇ ਜਿਨਾ ਘਰ, ਘਰ ਦਾ ਹੀ ਕੋਈ ਨਿਆਣਾ ਡਿੱਗ ਗਿਆ ਫੇਰ।
ਹੰ ਸਹੀ ਗੱਲ ਇਹ।
ਹੰ
ਬੰਦਾ ਪਹਿਲੇ ਸਾਵਧਾਨੀ ਉਹ ਵਰਤ ਲੈਂਦਾ ਬ
ਉਹੀ ਤੇ ਪਹਿਲਾਂ ਹੀ ਥੋੜਾ ਸਾਵਧਾਨ ਹੋ ਜਾਏ ਹੈਗਾ
ਹੂ ਬਾਅਦ ਚ ਪਛਤਾਵਾ ਵੀ ਕਰਦੇ
ਹੂ ਮੌਸਮ ਹੋ ਗਿਆ ਠੰਡਾ
ਮੌਸਮ ਸ਼ੁਕਰ ਸ਼ੁਕਰ ਕਰਕੇ ਠੰਡਾ ਹੋਇਆ
ਹੋਰ ਕੀ ਗਰਮੀ ਨੇ ਅੱਤ ਮਚਾਈ ਪਈ ਸੀ
ਸਹੀ ਗੱਲ ਪੱਖਾ ਪੱਖੇ ਨੂੰ ਪਤਾ ਨੀ ਕੀ ਹੋ ਜਾਂਦਾ ਸੀ ਹਾਂ ਪੱਖਾ ਪਤਾ ਨੀ ਬਿਲਕੁਲ ਹ ਹ ਵੇਖ ਬਿਲਕੁਲ ਸਹੀ ਚ ਰਦੇ ਉਹਦ ਮਾਰ ਮਰ ਕੇ ਚੱਲਦਾ ਸੀ
ਹੁਣ ਤੇ ਪੱਖੇ ਵੀ ਥੋੜੀ ਬਹੁਤੀ ਉਹ ਲੱਗਣ ਏ ਠੰਡ ਮਰਜਾਣਾ ਪੱਖਾ ਹੀ ਨੀ ਕੰਮ ਕਰਦਾ ਸੀ ਓਦੋਂ ਤੇ
ਸਾਹ ਹੀ ਨੀ ਆਉਂਦਾ। ਇੰਡਸਟਰੀ ਚੋਂ ਬਾਹਰ ਆ ਕੇ ਤੇ ਐਵੇਂ ਲੱਗਦਾ, ਦਮ ਜਿਹਾ ਘੁੱਟਣ ਲੱਗ ਜਾਂਦਾ।
ਹਾਂ, ਜਿਵੇਂ ਅੰਦਰ-ਬਾਹਰ ਉਹ ਰੋਟੀ ਤੇ ਫੜਾਉਣੀ ਹੁੰਦੀ ਸੀ।
ਸ਼ਾ ਹਨਾ
ਉਦੋਂ ਔਖਾ ਲੱਗਦਾ ਇੱਕਦਮ ਬਾਹਰ ਗਰਮੀ ਚ
ਇਹਦੇ ਨਾਲ ਇੱਕ ਤਾਂ ਤਬੀਅਤ ਖਰਾਬ ਹੁੰਦੀ ਮੈਂ ਖੁਦ ਕਦੀ ਅਂ ਦੇ ਅੰਦਰ ਕਦੀ ਬਾਹਰ ਮੇਰਾ ਸਿਰ ਇੰਨਾ ਦਰਦ ਹੁਣ
ਅੱਛਾ
ਹਾਂ ਗਰਮ ਸ਼ਰਤ ਹੋ ਜਾਂਦਾ ਨਾ
ਹੋਰ
ਹਾਂ ਬਸ ਵਧੀਆ ਤੇ ਕੋ ਆਈ ਨੀ ਉਹ ਨਰਮ ਜਿੱਤੋ ਰੋਕੇਗੀ ਦੀ ਫੋਟੋ
ਹਾਂ ਨਾ ਉਹਨੇ ਦੁਬਾਰਾ ਮੰਗੀ ਨਾ ਉਹਨੇ ਦਿੱਤੀ ਹੈ ਵੀ
ਅੱਛਾ
ਫਿਰ ਐਵੇਂ ਵਾਰ ਵਾਰ ਕੀ ਮੰਗ ਕੇ
ਉਹਜੜ ਤਰ ਦੀਬ ਆਣਗੇ
ਹੈ
ਦੀਦੀ ਪਹੁੰਚ ਗਏ
ਹਾਂ ਪਹੁੰਚ ਗ ਸੀ
ਅੱਛਾ ਅੱਛਾ
ਕਹਿ ਮਹੀਨਾ
ਅੱਛਾ
ਅੱਜ ਹੀ ਗਈ ਹਾਂ ਹਾਂ ਅੱਜ ਤੀਰਥ ਸਿੰਘ ਅੱਜ ਹੀ ਮਹੀਨਾ ਹੋਇਆ ਪੂਰਾ
ਅੱਛਾ ਉਧਰ ਮੌਸਮ ਕਿਦਾਂ ਦਾ
ਉਦਨ ਤੇ ਗਰਮੀ ਹੋਈ ਸੀ
ਹਾਂਜੀ ਫ ਕਿੱਧਰ ਗਏ ਨੇ ਹੋ
ਹੈ
ਹ ਕਿਧਰ ਨੇ ਉਹ
ਨਿਊਜ਼ੀਲੈਂਡ
ਅੱਛਾ ਨਿਊਜ਼ੀਲੈਂਡ ਗਏ ਨੇ ਲੈ ਉੱਧਰ ਆਪਾਂ ਗਏ ਸੀ ਨਾ ਆਪਣੇ ਉਹ ਤੇ ਤੇ ਉਹ ਮੇਰੇ ਪਾਪਾ ਦੀ ਮਾਸੀ ਹੈ ਉਹਨਾਂ ਦਾ ਮੁੰਡਾ ਮਤਲਬ ਮੇਰੇ ਚਾਚੂ ਹੀ ਲੱਗੇ
ਆਹੋ
ਉਹ ਵੀ ਨਿਊਜ਼ੀਲੈਂਡ ਤੋਂ ਬਾਹਰ ਆਏ ਉਹ ਵਿਆਹ ਕਰਵਾ ਕੇ ਆਏ ਨੇ ਬਾਹਰੋਂ
ਅੱਛਾ ਅੱਛਾ ਉੱਥੇ ਤੇ ਇੰਨੀ ਠੰਡ ਪੈਂਦੀ ਪਈ
ਅੱਛਾ
ਉਹ ਮਤਲਬ ਕੀ ਕਿੰਦੀ ਬਾਹਰ ਨੀ ਅਸੀਂ ਨਿਕਲਦੇ ਇੰਨੀ ਠੰਡ ਏ
ਅੱਛਾ,
ਹੋਰ ਕੀ ਮੈਂ ਕਿਹਾ ਇੱਥੇ ਕੱਲਦੇ
ਨਹੀਂ, ਉਹਨਾਂ ਨੂੰ ਕਹਿਣਾ ਸੀ ਅਸੀਂ ਵੀ ਨੀ ਬਾਹਰ ਨਿਕਲਦੇ ਇਥੋਂ।
ਪਰ ਅਸੀਂ ਉਲਟੇ ਸਾਬ ਨਾਲ ਨੀ ਨਿਕਲਦੇ।
ਇੱਕ ਤਾਂ ਗਰਮੀ ਨੇ ਬੁਰਾ ਹਾਲ ਕੀਤਾ ਉਤੋਂ ਠੰਢ ਨੇ।
ਹਾਂ ਸਹੀ ਗੱਲ ਆ ਪਤਾ ਕੀ ਠੰਡ 'ਚ ਤਾਂ ਫੇਰ ਵੀ ਸਰ ਜਾਂਦਾ ਬੰਦੇ ਦਾ। ਕੱਪੜੇ ਕੁਪੜੇ ਪਾ ਲਏ। ਓਹੀ ਤੇ ਖਿੱਝ ਬੜੀ ਚੜਦੀ ਐ ਇੱਕ ਤੇ ਮੈਨੂੰ
ਕੋਈ ਵਿਆਹ ਆਜੇ ਤਾਂ ਉੰਝ ਬੰਦਾ ਆਏ ਹਾਏ।
ਹਾਂ-ਹਾਂ ਸਹੀ ਗੱਲ ਕਿਤੇ ਬਾਹਰ ਵੀ ਜਾਣਾ ਹੋਏ ਨਾ ਉਦੋਂ ਹੀ ਬੰਦਾ ਕਰਦਾ ਗਰਮੀ 'ਚ ਕੱਪੜੇ ਬਦਲਣੇ ਪੈਣਗੇ ਘਰ ਤਾਂ ਜਿੱਦਾਂ ਬੰਦਾ ਆਰਾਮ ਨਾਲ ਲੋਹਰ ਟੀ ਸ਼ਰਟ ਪਾ ਕੇ ਬੈਠਾ ਰਹਿੰਦਾ। ਬਾਹਰ ਸਾਰਾ ਕੁਛ
ਹੋਰ ਕੀ ਕਰੀਮਾਂ ਲਾ ਲਈ ਦੇ ਨੇ ਉਹ ਵੀ ਉਹਦੇ ਨਾਲ ਵੀ ਗਰਮੀ ਚੜ੍ਹਦੀ ਮੂੰਹ ਤੇ ਬੜਾ ਪਸੀਨਾ ਆਂਦਾ ਉਦੋਂ ਤੇ
ਮੇਰਾ ਆਪ ਸੰਸਕ੍ਰਿਨ ਲਾਵਾਂ ਉਹ ਰਹਿਣ ਸਾਰਾ ਪਸੀਨੋ ਪਸੀਨ ਹੋ ਜਾਂਦਾ ਹੈ।
ਹਾਂ ਕਈ ਵਾਰ ਜਿਵੇਂ ਨਾ ਕੇ ਸਨ ਸਕਰੀਨ ਲਾ ਕੇ ਨਹੀਂ ਬਹਿੰਦੀ ਮੈਂ ਪੱਖੇ ਥੱਲੇ ਬੁਰਾ ਹਾਲ ਹੋ ਜਾਂਦਾ ਹੁਣ ਤਾਂ
ਉਹਦੇ ਨਾਲ ਉਹਦੇ ਨਾਲ ਮੂੰਹ ਉਹਦੇ ਨਾਲ ਮੂੰਹ ਵੀ ਚਿੱਟਾ -ਚਿੱਟਾ ਜਾ ਲੱਗਦਾ।
ਹਾਂ ਸਹੀ ਗੱਲ ਆ ਮੈਂ ਧੋਣ ਵੱਖਰੀ ਮੂੰਹ ਵੱਖਰਾ
ਹਾਂ ਵੱਖਰਾ ਈ ਮੂੰਹ ਲੱਗਦਾ।
ਉਹ ਪਤਾ ਕਿ ਉਹ ਪੂਰੀ ਰਚਦੀ ਨੀ ਨਾ ਫਿਰ ਸਕਿੰਨ 'ਚ
ਹਾਂ ਉਹ ਤੇ ਇੱਕ ਲੇਅਰ ਜੀ ਬਣ ਜਾਂਦੀ ਹੁੰਦੀ।
ਹਾਂ ਫੇਰ ਮੈਂ ਪੂੰਜਦੀ ਆ ਉੱਪਰੋਂ ਮੂੰਹ ਦੋ
ਹਾਂ ਅੱਜ ਮੈਂ ਲਾ ਕੇ ਗਈ ਉਤੋਂ ਮੀਂਹ ਪੈ ਗਿਆ। ਉਹ ਸਾਰੀ ਸਾਫ ਹੋ ਗਈ।
ਮੈਂ ਕਿਹਾ ਚੱਲ ਅੱਜ ਤੇ ਕਿਹੜਾ ਧੁੱਪ ਹੈਗੀ ਜਿਹੜੀ ਜਿੰਦੇ ਆਸਤੇ ਲਾਈ ਦੀ ਐ।
ਮਿੱਟੀ ਮੁਟੀ ਤੋਂ ਬਚਾਂਦੀ ਆ ਜਿੱਦਾਂ ਪ੍ਰਕਾਰ
ਮੀਂਹ ਨੇ ਮੀਂਹ ਤੇ ਮ ਮੇਰਾ ਮੂੰਹ ਹੀ ਧੋਤਾ ਚੰਗੀ ਤਰ੍ਹਾਂ
ਅੱਛਾ ਮੀਂਹ ਵੀ ਠੀਕ ਠਾਕ ਈ ਪਿਆ ਜਿਆਦਾ ਨਹੀਂ ਕੁਛ ਪਿਆ।
ਹਾਂ ਸ਼ਹਿਰ ਵਹਿੰਦੀ ਤੂੰ
ਅੱਛਾ
ਆਪਣੇ ਇੱਥੇ ਇੰਨਾ ਕੌਈ ਨੀ ਪਿਆ ਹੈਗਾ।
ਹਾਂ ਅੱਛਾ
ਤੇ ਮਤਲਬ ਅਸੀਂ ਗਿਆਰਾਂ ਵਜੇ ਇੱਥੋਂ ਐਨ ਸੁੱਕਾ ਪਿਆ ਸੀ ਗਿਆਰਾਂ ਵਜੇ ਗਏ ਆ ਤੇ ਉੱਥੇ ਦਗੜ ਦਗੜ ਹੋ ਗਈ ਉੱਥੇ ਟੱਪਦੇ ਆ। ਆਪਣਾ ਪੁਲ ਲੰਘ ਦੇ ਤੇ ਨਹੀਂ ਪੁਲ ਥੱਲੇ ਨੀ ਐ ਮੀਂਹ ਇੱਧਰ ਕੋ ਨੀ ਪਿਆ ਐਨਾ।
ਹਾਂ
ਹਾਂ ਬਾਜ਼ਾਰ 'ਚ ਤੇ ਉੱਕਾ ਦੁਕਾਨਾਂ ਤੇ ਰੁਕੇ ਆ ਖੜੇ ਹੋਈਏ।
ਅੱਛਾ
ਹਾਂ,
ਸਾਡੇ ਇੱਕ ਲੈਟ ਝਪਕਾ ਮਾਰ ਗਈ ਐ। ਕੀ ਪਤਾ ਹੁਣ ਹਾਂ ਇੱਕ ਦੋ ਮਿੰਟ ਕੁ ਵਾਸਤੇ ਆਈ ਸੀ।
ਅੱਛਾ
ਹਾਂ
ਹੁਣ ਤਾਂ ਨੀ ਆਂਦੀ ਹਲੇ
ਆ ਜਾਏਗੀ ਹੁਣੇ ਇੱਕ ਵਾਰ ਮਤਲਬ ਆਪਣਾ ਓ ਦੇਗੀ ਐ। ਵੀ ਮੈਂ ਹੁਣ ਠੀਕ ਹੋਣ ਡੀਆਂ। ਹੁੰਦਾ ਹੀ ਐਵੇਂ ਵੀ ਇੱਕ ਵਾਰ ਦੱ ਦੱਸ ਦਿੰਦੀਆਂ ਨੇ ਵੀ। ਮੈਂ ਹੁਣ ਠੀਕ ਹੋਣ ਡਈ ਆਂ।
ਹਾਂ।
ਚਿੰਤਾ ਨਾ ਕਰਿਆ ਜੇ ਤੁਸੀਂ।
ਹਾਂ ਸਹੀ ਗੱਲ ਤੇ ਟੈਸ਼ਨ ਪੈ ਜਾਂਦੀ। ਹੁਣ ਤਾਂ ਦਿਨ ਤਾਂ ਸਰ ਲਗਾ।
ਹਾਂ ਰਾਤ ਨੂੰ ਨੀ ਸਰਦਾ ਹੈਗਾ। ਦਿਨ ਚ ਤੇ ਬੰਦਾ ਇੱਧਰ ਉਧਰ। ਫੇਰ ਲੈਂਦਾ ਮ।
ਹਾਂ ਰਾਤ ਨੂੰ ਸੋਡ। ਰਾਤ ਨੂੰ ਮੀਨ ਸਦੇ ਸਾਰ ਸੇ।
ਹਾਂ ਵੀ ਰਾਤੀ ਤੇ ਪੈਣਾ ਹੁੰਦਾ। ਟੈਮ ਕੱਢ ਕੇ।
ਸਹੀ ਗੱਲ ਐ। ਹੋਰ,
ਬਸ ਵਧੀਆ।
ਹੂੰ
ਮੈਂ ਤੇ ਆਪਣੀ ਭੈਣਾਂ ਵੀ ਜੋੜਲੀਆਂ ਨੇ। ਵਿੱਚ ਭੂਆ ਵੀ, ਚਾਚੀਆਂ ਵੀ।
ਅੱਛਾ ਉਸ ਇਸ ਫੋਨ ਵਾਲੇ 'ਚ ਐਪੇ ਐ। ਮੈਡਮ ਨ ਕਰਤਾ ਐਡ।
ਹਾਂ।
ਅੱਛਾ।
ਕੱਲ ਤਿੰਨ ਨੰਬਰ ਕੀਤੇ ਨੇ ਐਡ।
ਮੇਰੇ ਹੀ ਨੇ ਨੰਬਰ ਤਿੰਨ।
ਅੱਛਾ ਮੈਂ ਵੀ ਕਹਿ ਦਾਂਗੀ। ਫਿਰ ਕਰਦੋ ਮੇਰੀ ਮੰਮੀ ਦਾ ਵੀ ਐਡ ਕਰਦੋ।
ਹਾਂ ਸਹੀਏ। ਵੀ ਉਹਨਾਂ ਦਾ ਹੁਣ ਵੀ ਮੇਰੇ ਨਾਲ ਤੇ ਉਹ ਕਰ ਨੀ ਸਕਦੇ ਗੱਲ। ਮੇਰੇ ਵੀ ਜਿਵੇਂ ਪੂਰੇ ਹੋਣ ਵਾਲੇ ਨੇ। ਲਗਭਗ ਤੇ ਉਹਨਾਂ ਦਾ। ਫੇਿਰ ਮੈਂ ਆਪਸ ਚ ਸਮਾਧਾਨ ਬਣਾ ਤਾ ਹੈਗਾ। ਏ ਵੀ ਉਹ ਆਪਸ ਚ ਹੀ ਕਰ ਲੈਣਗੀਆਂ ਪੂਰੀਆਂ।
ਸਹੀ ਗੱਲਏ ਜੇ ਇੱਕ ਇੱਕ ਬੰਦੇ ਦਾ। ਤਿੰਨ ਤਿੰਨ ਹਜਾਰ ਆਂਦਾ ਏ ਮਾੜਾ ਏ ਕੁੱਛ
ਮਾੜਾ ਏ ਜੇ ਇੱਕ ਘਰ ਚੋਂ ਕਰ। ਸਾਰੇਾ ਹੀ ਲੱਗ ਜਾਣ ਲਾ।
ਸਹੀ ਗੱਲ ਏ। ਉਂਜ ਵੀ ਤਾਂ ਗੱਲਾਂ ਕਰਦੇ ਹੀ ਰਹਿੰਦੇ ਨੇ।
ਨਹੀਂ। ਉਝ ਹਫ਼ਤੇ ਦਾ ਲ ਲੈ। ਆਪਾਂ ਆਪਾਂ ਪੂਰੇ ਨਾ ਕੀਤੇ। ਇਹਨੂੰ ਸੀਰੀਅਸ ਨਹੀ ਲਿੱਤਾ ਸੀ। ਗੱਲ ਇਹ ਆਪਾਂ।
ਹਾਂ ਓ ਹੀ ਏ।
ਤੇ ਚ ਕਿੰਨੇ ਪੂਰੇ ਕਰ ਲਏ। ਤੇ ਤਾਂ ਇਕੱਠਾ ਉਹਨਾਂ ਦਾ ਆ ਗਿਆ ਸੀ।
ਹਾਂ। ਇਕੱਠਾ ਆ। ਜੇ ਉਹਦੀ ਗੱਲ ਵੱਖਰੀ ਹੁੰਦੀ ਏ।
ਫ਼ਿਰ ਇਹਦੇ ਇਕੱਠਾ ਏ ਨਾ। ਵੀ ਹਫ਼ਤੇ ਦੇ ਵਿੱਚ ਹੀ ਅਸੀਂ ਪੂਰੇ ਕਰ ਲਈਏ।
ਹਾਂ।
ਵੀ ਸੁਣ ਵੀ ਲਈਏ। ਤੇ ਪੂਰੇ ਵੀ ਕਰ ਲਈਏ। ਤਾਂ ਹੀ ਇਕੱਠਾ ਫਿਰ ਇੱਕ ਹੀ ਅਮਾਊਂਟ ਚ ਆ ਜਾਏਗਾ।
ਹਾਂ ਹਾਂ
ਹਾਂ।
ਹੂੰ। ਤੇ ਹੋਰ ਜੇਕਰ ਆਪਾਂ ਟਾਸਕ ਪੂਰਾ ਕਰਾਂਗੇ। ਉਸ ਤੋਂ ਬਾਅਦ ਹੀ ਉਹ ਦੂਸਰਾ ਟਾਸਕ ਕਰ ਸਕਾਂਗੇ।
ਹਾਂ। ਬਸ ਹਣ ਸ਼ਾਇ ਜਿਵੇਂ ਸ਼ਾਮੀ ਮਿਲੇਗਾ। ਤੇ ਫ਼ਿਰ ਉਸ ਤੋਂ ਬਾਅਦ ਸ਼ੁਰੂ ਹੋ ਜਾਏਗਾ ਨਾ ਆਪਣਾ।
ਨਹੀਂ। ਮਤਲਬ ਆਹ ਟਾਸਕ ਪੂਰਾ ਕਰਨ ਦਾ ਉਹ ਤਾਂ ਨਹੀ। ਹੈਗਾ ਨਾ ਕੋਈ।
ਪਰ ਸਾਡਾ ਆਣ ਈ ਆਾਲਾ ਲਗਭਗ। ਹਾਂ ਤਿੰਨ ਚਾਰ ਕਰਕੇ। ਭਾਵੇਂ ਹੁਣ ਨੀ ਮੈਂ ਤੈਨੂੰ ਮੈਂ ਹੁਣ ਦੋ ਕਰ ਦਿੰਨੀ ਆ ਤੈਨੂੰ ਹੋਰ।
ਹਾਂ ਹਾਂ ਕਰਦੀ ਆ
ਹੁਣ ਪੂਰੇ ਕਰ ਲੈਂਣੇ ਆ ਆਪਾਂ।
ਸਹੀ ਗੱਲ ਆ ਉਦਾ
ਹੁਣ ਮੌਸਮ ਠੰਡਾ ਆ ਤਾਂ ਮੈਂ ਉੱਤੇ ਚੜੀ ਹੋਈ ਆ।
ਅੱਛਾ
ਹੁਣ ਜੇ ਏ ਸੀ ਥੱਲੇ ਪਈ ਰਹਿਦਾ ਤਾਂ ਜੀਅ ਜ ਨੀ ਕਰਦਾ ਹੀ।
ਸਹੀ ਗੱਲ ਆ ਮੈਂ ਵੀ ਹੁਣੇ ਉੱਤੇ ਈ ਜਾਂਣੀ ਆ।
ਹਾਂ ਨਾਲੇ ਉੱਥੇ ਸ਼ਾਂਤੀ ਜੀ ਏ।
ਹਾਂ
ਤੇ ਮੈਂ ਕਿਹਾ ਹਾਂ ਉਹ ਮਾੜੀ ਮਾੜੀ ਚਲਦੀ ਇ ਉ ਪਈ ਏ।
ਹਾ ਨਹੀਂ ਹੁਣੇ ਕੰਪਲੀਟ ਕਰ ਲੈਂਣੇ ਆ।
ਹਾਂ ਫੇਰ ਸ਼ਾਮੀ ਟਾਈਮ ਫਿਰ ਸ਼ਾਮੀ ਮੀਟਿੰਗ ਚ ਲਗ ਜਾਣੀ ਆ ਫਿਰ ਬ ਬੱਚੇ ਬੁੱਚੇ ਤਾਂ ਬੱਚੇ ਆ ਜਾਣੇ ਨੇ।
ਹਾਂ। ਆਂ। ਸਹੀ ਹੈ। ਸਹੀ ਹੈ।
ਹੋਰ ਕੀ। ਮ ਰਾਤੀ ਮੈਂ ਕਰਨਾ ਸੀ। ਰਾਤੀ ਹੋਰ ਕੀ ਹੋਇਆ ਸੀ। ਮੈਂ।
ਆ। ਰਾਤੀ ਸੱਚ ਹਾਂ। ਕਹਿੰਦੀ ਕਿਸ ਕਰ। ਸਾਢੇ ਛੇ ਵਜੇ ਕਰਾਂਗੀ। ਮੈਂ ਦਿਮਾਗ ਖ਼ਰਾਬ ਮੇਰਾ।
ਮੈਂ ਸਵਾ ਸੱਤ ਵਜੇ ਤੇ ਘਰੋਂ ਚਾਰਟ ਬਣਾਉਂਦੀ ਰਹਿ ਗਈ।
ਹਮ।
ਤੇ ਅੱਜ ਸਕੂਲੇ ਉਹਨਾ ਨੇ ਜਾਣਾ ਸੀ ਤੇ ਉਤੋਂ ਮੇਰੇ ਫੋਨ ਦੀ ਬੈਟਰੀ ਪੂ ਪੂਰੀ ਡੈਡ ਹੋ ਜਾਂਦੀ ਏ।
ਮੇਰੇ ਆਪ ਫੋਨ ਦੀ ਬੈਟਰੀ ਹੁਣ ਹੈਗੀ ਏ ਉੱਨੀ ਪ੍ਰਸੈਂਟ।
ਮੇਰੀ ਛਿਆਲੀ ਐ।
ਅੱਛਾ
ਮਤਲਬ ਕਿ ਹੁਣ ਇਸ ਟਮ ਤੇ ਕਿੳ ਫਿਰ ਮੈਂ ਕਿਉਂਕਿ ਪੰਜ ਵਜੇ ਤਿਕਰ ਫੋਨ ਹੀ ਚਲਾਉਣੀ ਆ ਨਾ ਕਈ ਵਾਰ। ਤੇ ਫਿਰ ਉਸ ਟਾਈਮ ਮਤਲਬ ਕਿ ਇੰਨਾ ਪੂਰਾ ਚਾਰਜ ਈ ਨਹੀਂ ਹੋਣ ਦਿੰਦੇ ਪਏ ਮੇਰਾ ਫੋਨ।
ਅੱਛਾ ਨਹੀਂ ਹੁਣ ਤਾਂ ਚਾਰਜ ਕਰਕੇ ਰੱਖੀ ਪੰਜ ਵਜੇ ਮੀਟਿੰਗ ਏ।
ਹਾਂ ਹੁਣ ਨਾਵਾਂਗੀ ਥੋੜੀ ਦੇਰ ਲੈਟ ਆ ਜੇ ਬਸ ਇਨਵਟਰ ਤੇ ਲਾ ਦਾਂਗੇ ਹੁਣ ਤੇ।
ਹਾਂ ਕਿੰਨਾ ਟਾਈਮ ਹੋ ਗਿਆ?
ਨੌ ਪਚਪਨ
ਬਸ ਆਉਣ ਵਾਲਾ ਹਨਾ?
ਹਾਂ
ਤੂੰ ਕਰਦੀ ਫੇਰ ਮੈਨੂੰ ਹੁਣ।
ਕਰਨੀ ਆ ਮੈਂ ਹੁਣੇ।
ਹਾਂ ਠੀਕ ਏ ਚੱਲ